ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਹੋਰ ਕਿਵੇਂ ਔ?
ਹਾਂਜੀ ਵਧੀਆ, ਤੁਸੀਂ ਦੱਸੋ?
ਬਸ ਵਧੀਆ ਹੋਰ ਕੀ ਕਰ ਰਹੇ ਔ?
ਬਸ ਜੀ ਪੜ੍ਹੇ ਹਾਂ ਅਸੀਂ ਤੇ ਹੁਣ ਰੋਟੀ ਰੂਟੀ ਖਾ ਕੇ, ਹਾਂਜੀ, ਹੋ ਗਿਆ ਖਾ ਲਈਏ ਰੋਟੀ।
ਹੀ ਬਣਾਇਆ।
ਅੱਜ ਅਸੀਂ ਬਣਾਈ ਸੀ ਆਲੂ ਬੜੀਆਂ,
ਸੋਆਬੀਨ ਦੀ ਹੈ ਦੂਸਰੀ ਦਾਲ ਵਾਲੀ,
ਨਹੀਂ-ਨਹੀਂ ਸੋਇਆਬੀਨ ਦੀ ਬਣਾਈ ਸੀ ਅੱਜ
ਅੱਛਾ-ਅੱਛਾ,
ਹਾਂਜੀ,
ਅੱਛਾ,
ਹੋਰ ਕੀ ਕਰ ਰਹੇ ਹੋ ਤੁਸੀਂ?
ਮੈਂ ਪੱਖਾ ਸਾਫ਼
ਕੱਖੇ ਦਾ ਛਾਪਾ ਲਾ,
ਹਾਂਜੀ, ਇਹ ਹੋ ਗਿਆ। ਹੋ ਗਿਆ ਹੁਣ ਤੇ,
ਹੋਰ ਤੁਸੀਂ ਖਾ ਲਈਏ ਰੋਟੀ-ਰੁਟੀ?
ਹਾਂਜੀ, ਹੁਣੇ ਕੀਤੇ ਨਾਸਤਾ।
ਚਲੋ ਵਧੀਆ ਗੱਲ ਹੈ, ਫਿਰ ਹੋਰ ਘਰ ਪਰਿਵਾਰ ਸਭ ਕਿੱਦਾਂ ਨੇ?
ਵਧੀਆ-ਵਧੀਆ, ਤੁਸੀਂ ਦੱਸੋ?
ਬਸ ਅਸੀਂ ਵਧੀਆ ਨੇ ਮੈਂ ਕਿਹਾ ਚਲੋ, ਮੈਂ ਭੈਣ ਜੀ ਨੂੰ ਕਾਲ ਕਰ ਲਵਾ ਫਰੀ ਬੈਠੇ ਸੀ।
ਅੱਛਾ-ਅੱਛਾ ਵਧੀਆ, ਹੋਰ ਮੈਂ ਕਿਹਾ ਚਲੋ ਵਧੀਆ ਏ,
ਹਾਂਜੀ-ਹਾਂਜੀ,
ਹੋਰ ਦੱਸੋ?
ਬਸ ਵਧੀਆ ਨੇ ਮੌਸਮ ਕਿੱਦਾਂ ਦਾ ਉੱਥੇ
ਧੁੱਪ
ਧੁੱਪ ਨਿਕਲ ਰਹੀ ਹੈ, ਅੱਛਾ ਇੱਥੇ ਵੀ ਧੁੱਪ ਹੀ ਨਿਕਲ ਰਹੀ ਹੈ ਜ਼ਿਆਦਾ
ਮਨ ਵੀ ਨੀ ਕਰਦਾ ਪਿਆ।
ਨਾ-ਨਾ ਜੀ ਬਾਹਰ ਜਾਣ ਦਾ ਕਿੱਥੇ ਮਨ ਕਰਦਾ ਹੈ ਧੁੱਪ ਚ,
ਗੇਟ ਕੋਲ ਵੀ ਖੜੇ ਹੁੰਦਾ ਨੀ ਮਨ ਕਰਦਾ ਕਿ ਬੰਦਾ ਬਾਹਰ ਜਾ ਕੇ ਵੇਖੇ ਕਿ ਉਹਦੇ ਬਾਰ
ਆਹ ਹਾਂਜੀ-ਹਾਂਜੀ, ਗੇਟ ਵੀ ਲੋਹੇ ਦਾ ਗਰਮ ਹੋ ਜਾਂਦਾ ਜਦੋਂ ਖੋਲਦੇ ਆ ਨਾ।
ਹਾਂ-ਹਾਂ।
ਆਪਣੀ ਪੈਣ ਡੀ ਹੈ ਥੋੜੀ
ਬਹੁਤ ਜਾਦਾ। ਹੋਰ ਤੁਆਨੂੰ ਬੁੱਕ ਰੀਡਿੰਗ ਪਸੰਦ ਐ?
ਹਾਂਜੀ, ਬੁੱਕ ਰੀਡਿੰਗ ਪਸੰਦ ਐ ਮੈਂ ਪੜ੍ਹ ਲੈਣਾ ਵਾ।
ਛ ਹਾਂ, ਹੋਰ ਕੀ ਕਰ ਰਏ ਓ ਤੁਸੀਂ ਅੱਜ ਕੱਲ ਵੈਸੇ?
ਅੱਜ-ਕੱਲ੍ਹ ਬਸ ਵੈਸੇ ਤੇ ਸਟੱਡੀ ਕੰਪਲੀਟ ਹੋ ਗੀ ਏ, ਪਲੱਸ ਟੂ ਤੇ ਨਾਲੇ ਹੁਣ ਤੇ ਫ੍ਰੀ ਆ।
ਤੁਸੀਂ ਪਲੱਸ ਟੂ ਵਿੱਚ ਕੀ ਲਿੱਤਾ ਸੀ? ਸਟੀਮ ਕੇੜੀ ਸੀ ਤੁਆਡੀ?
ਵਿੱਚ ਲਿੱਤਾ ਸੀ। ਅਸੀਂ ਆਰਟਸ ਸਟੀਮ ਲੀਤੀ ਸੀ।
ਸਗੜਗੜ ਸਭ ਜੈਪਸੀ
ਹਿਸਟਰੀ, ਪੋਲੀਟੀਕਲ ਸਾਇੰਸ, ਇੰਗਲਿਸ਼, ਹਿੰਦੀ ਅਤੇ ਫਿਜੀਕਲ ਐਜੂਕੇਸ਼ਨ।
ਚਲ ਵਧਿਆ। ਔਰ ਕਿੰਨੇ ਪਰਸੈਂਟ ਆਏ ਫੇਰ?
ਮੇਰੇ ਪ੍ਰਸੈਂਟ ਆਏ ਸੀ। ਨਾਈਨਟੀ ਸਿਕਸ ਪਰਸੈਂਟ। ਹਾਂਜੀ। ਨਾਈਨਟੀ ਸਿਕਸ ਪਰਸੈਂਟ ਆਏ ਸੀ।
ਹਾਂਜੀ। ਮਲਬ ਕਿੰਨੇ ਪ੍ਰਸੈਂਟ ਆਏ ਸੀ ਪਲੱਸ ਟੂ ਚ?
ਨਾਈਨਟੀ ਸਿਕਸ ਪਰਸੈਂਟ।
ਵਧੀਆ ਏ ਕੰਮ।
ਹਾਂਜੀ। ਹੋਰ ਤੁਸੀਂ ਕੀ ਤੁਸੀਂ ਕੀ ਲਿੱਤਾ ਸ ਸੀ ਪਲੱਸ ਟੂ ਚ' '
ਮੈਂ ਆਰਟਸ ਲਿਤੀ ਸੀ।
ਅੱਛਾ ਚਲ ਵਧੀਆ ਗੱਲ ਏ। ਫਿਜੀਕਲ ਸੀ ਤਾਡੇ ਕੋਲ ਫਿਜੀਕਲ? ਕੀ ਕਹ ਰੇ ਓ? ਹੈਲੋ। ਮੈਂ ਕਿਆ ਫਿਜ਼ੀਕਲ ਸੀ ਤਾਡੇ ਕੋਲ? ਅੱਛਾ। ਹੈਲ। ਮੈਂ ਕਿਆ ਫਿਜ਼ੀਕਲ ਸੀ ਤਾਡੇ ਕੋਲ? ਹਾਂਜੀ ਮੈਂ ਕਿਆ ਫਿਜ਼ੀਕਲ ਸੀ ਤਾਡੇ ਕੋਲ ਸਬਜੈਕਟ ਚ?
ਨਾ ਨਾ ਮ ਮਿਊਜ਼ਿਕ ਦੀ ਲਾਇੰਨ ਚ ਸੀ। ਮਿਊਜ਼ਿਕ ਸੀ। ਨਾਈਨਥ ਚੋਂ ਈ ਸੀ ਮੇਰੇ ਕੋਲ ਤੇ। ਪਲੱਸ ਟੂ ਤੱਕ ਮਿਊਜ਼ਿਕ ਹੀ ਸੀ ਫੇਰ ਮੇਰੇ ਕੋਲ ਤੇ। ਹਾਂਜੀ। ਹਮ। ਹੋਰ ਤੁਸੀਂ ਫਿਜੀਕਲ ਲਿੱਤੀ ਸੀ ਤੇ ਤੁਆਡਾ ਫੇਵਰੇਟ ਗੇਮ ਕੇੜਾ ਏ ਫੇਰ?
ਬੈਡਮਿੰਟਨ ਤੇ ਲੂਡੋ। ਮੀਨੂੰ ਬੋ ਵਧੀਆ ਲੱਗਦਾ। ਹਾਂਜੀ ਵੈਸੇ ਮੈਂ ਜਦੋਂ ਸਕੂਲੇ ਪੜ੍ਹਦਾ ਸੀ ਤੇ ਸਾਡੀ ਕਲਾਸ ਚ ਇੱਕ ਮੁੰਡਾ ਹੁੰਦਾ ਸੀ ਨ ਅਛੇ। ਹੋਰ ਸਾਡਾ ਫਰੈਂਡ ਸੀਗਾ। ਫੋਰਥ ਤੋਂ ਸੀਗੇ ਅਸੀ ਨਾਲ ਤੇ ਅਸੀ ਸਿਕਸਥ ਤੱਕ ਰਏ ਸੀ।
ਅੱਛਾ।
ਤੇ ਅਸੀਂ ਥ੍ਰਰੀ ਲੈਗ ਰੇਸ ਹੁੰਦੀ ਨਾ ਜਿਹੜੀ ਥ੍ਰਰੀ ਲੈਗ ਉਹਦੇ ਵਿੱਚ ਅਸੀਂ ਫਸਟ ਆਉਂਦੇ ਸ ਹਮੇਸ਼ਾ।
ਅੱਛਾ। ਵਧੀਆ ਗੱਲ।
ਆ ਹਾਂਜੀ। ਅਸੀਂ ਫਸਟ ਹਮੇਸ਼ਾ ਈ ਫਸਟ ਆਂਦੇ ਸੀ ਉਦੋਂ।
ਹੋਰ ਦੱਸੋ। ਫਰੂਟ ਕੇੜਾ ਪਸੰਦ ਤੁਆਨੂੰ?
ਫਰੂਟ ਅਤੇ ਗਰਮੀਆਂ 'ਚ ਤਾਂ ਅੰਬ ਵੀ ਅੱਛਾ ਲੱਗਦਾ ਵੈਸੇ
ਹੋਲ ਸਰਦੀਆਂ ਵਿੱਚ
ਸਰਦੀਆਂ ਵਿੱਚ ਸਰਦੀਆਂ ਵਿੱਚ ਨਹੀਂੀ ਪਤਾ ਕੀ ਖਾਂਦੇ ਨੇ ਅਸੀਂ
ਫੁੱਲਦਉਂਦੇ ਆ ਗਰਮੀੇ ਦੀ ਵਧੀਆ ਹੁੰਦੀ ਆ ਸਰਦੀ ਵਿੱਚ
ਹਾਂਜੀ ਹਾਂਜੀ ਗਰਮ ਹੁੰਦੀ ਹੈ ਨਾ ਅਤੇ ਨਾਲੇ ਗਰਮ ਵੀ ਲੱਗਦੀ ਹੈ ਫਿਰ ਖਾ ਕੇ ਮਜ਼ਾ ਆ ਜਾਂਦਾ
ਚਲੋ ਵਧੀਆ ਗੱਲ ਆ।
ਹਾਂਜੀ ਤੇ ਤੁਹਾਨੂੰ ਗਰਮੀਆਂ ਵਿੱਚ ਕਿਹੜੀ ਸਬਜ਼ੀ ਅੱਛੀ ਲੱਗਦੀ ਹੈ ਜ਼ਿਆਦਾ
ਸਬਜ਼ੀ ਕਿ ਕੋਈ ਹੈ ਹੀ ਨਹੀਂ ਸਬਜ਼ੀ ਕਿਹੜੀ ਕੋਈ ਹੈ ਹੀ ਨਹੀਂ ਟਿਂਡੇ ਤੋਰੀ ਘੀਆ ਵਗੈਰਾ ਖਾਂਦੀ ਨ ਮੈਂ
ਨਹੀਂ ਮਤਲਬ ਕਿਹੜੀ ਸਬਜ਼ੀ ਜਾਂ ਕਿਹੜੀ ਦਾਲ ਕਿਹੜੀ ਮਤਲਬ
ਦਾਲ ਤੇ ਕੋਈ ਵੀ ਬਰਾਊਨ ਵਾਲੀ ਜ਼ਿਆਦਾ ਅੱਛੀ ਲੱਗਦੀ ਮੈਨੂੰ ਮਸਰੀ ਦੀ
ਅੱਛਾ
ਬਾਕੀ ਹੋਰ ਤਾਂ ਕੁਛ ਨੀ ਸਬਜ਼ੀ ਤਾਂ ਮੈਨੂੰ ਕੋਈ ਪਸੰਦ ਨਹੀਂ ਗਰਮੀਆਂ 'ਚ
ਅੱਛਾ
ਹਰੀ ਸਬਜ਼ੀ ਤੇ ਮੈਨੂੰ ਬਿਲਕੁਲ ਪਸੰਦ ਨਹੀਂ ਆਉਂਦੀ।
ਮੈਨੂੰ ਤਾਂ ਸਰਦੀਆਂ ਵਿੱਚ ਸਾਗ ਬੜਾ ਵਧੀਆ ਲੱਗਦਾ ਹੈ ਸਾਗ ਹਾਂ ਸਾਗ ਨਾਲ ਪਰੌਂਠੇ ਹੋ ਜਾਣ ਨਾ ਤੇ ਸਵੇਰੇ- ਸਵੇਰੇ ਚਾਹ ਹੋ ਜਾਣ ਉਹ ਫਿਰ ਵੱਖਰਾ ਹੀ ਮਜ਼ਾ ਆਉਂਦਾ ਉਹਦੇ
ਸਰਦੀਆਂ ਵਿੱਚ ਸਬਜ਼ੀਆਂ ਬਥੇਰੀਆਂ ਨੇ ਮੇਥੀ ਹੋ ਗਈ। ਔਰ ਆਲੂ ਮਟਰ ਗਾਜਰ ਹੋ ਗਏ ਆਲੂ ਮਟਰ ਹੋ ਗਏ। ਗੋਭੀ ਆਲੂ ਬਹੁਤ ਚਲਦੀ
ਹਾਂਜੀ ਤੇ ਉਹ ਬੰਦੂ ਗੋਭੀ ਤੋਂ ਬਹੁਤ ਵਧੀਆ ਲੱਗਦੀ ਹੈ ਸਰਦੀਆਂ 'ਚ
ਹਾਂਜੀ
ਜਿਹੜ ਬੰਦ ਗੋਭੀ
ਸਰਦੀਆਂ 'ਚ ਸਬਜ਼ੀਆਂ ਨਹੀਂ ਗਰਮੀਆਂ ਵਿੱਚ ਤਾਂ ਕੋਈ ਵੀ ਨਹੀਂ ਹੈ ਟੰਗ ਦੀ
ਹਾਂਜੀ ਬਸ ਸਰਦੀ ਗਰਮੀਆਂ ''ਚ ਜ਼ਿਆਦਾ ਹਰੀ ਸਬਜ਼ੀਆਂ ਹੁੰਦੀਆਂ ਨੇ। ਜਿਵੇਂ ਤੋਰੀ ਹੋ ਗਈ ਟਿੰਡੇ ਹੋ ਗਏ ਇਹ ਸਾਨੂੰ ਅੱਛੇ ਨਹੀਂ ਲੱਗਦੇ ਹੈਗੇ।
ਹਾਂ ਗਰਮ ਚਾਹ ਸਬਜ਼ੀ ਕੋਈ ਹੈ ਹੀ ਨਹੀਂ
ਹਾਂਜੀ ਤੋਰੀਆਂ ਤਾਂ ਮੈਂ ਫੇਿਰ ਵੀ ਖਾ ਲੈਂਦਾ ਵਾਂ ਲੇਕਿਨ ਘੀਆ ਤੇ ਹੈ ਟੀਂਡੇ ਵਗੈਰਾ ਤਾਂ ਮੈਂ ਬਿਲਕੁਲ ਵੀ ਨਹੀਂ ਖਾਂਦਾ।
ਮੈਂ ਤੇ ਬ ਕੋਈ ਵੀ ਸਬਜ਼ੀ
ਤੇ ਹੁਣ ਤੇ ਅਰਬੀ ਆਏਗੀ ਅਰਬੀ ਵੀ ਮੈਂ ਕਦੇ ਕਦੇ ਖਾਂਦਾ ਵਾਂ ਜ਼ਿਆਦਾ ਨਹੀਂ ਮੈਨੂੰ ਟੇਸਟੀ ਲੱਗਦੀ ਹੈਗੀ।
ਨਾ ਸਾਡੇ ਘਰ ਤਾਂ ਬਣਦੀ ਨੀ ਜਿਹੜੀ ਖਾਣੀ ਨੀ ਉਹ ਬਣਦੀ ਨ ਫਿਰ
ਹਾਂਜੀ- ਹਾਂਜੀ ਇਹ ਅਰਬ ਤੋਂ ਆਈਏ ਨੇ ਤੇ ਸਾਨੂੰ ਅੱਛੀ ਚੰਗੀ ਵੀ ਨਹੀਂ ਲੱਗਦੀ। ਹਾਂਜੀ
ਹੋਰ ਫਰੂਟ ਅ ਫਰੂਟ ਕਿਹੜਾ ਪਸੰਦ ਏ ਤੁਹਾਨੂੰ
ਸਭ ਤੋਂ ਵਧੀਆ ਲੱਗਦਾ ਹਾਂਜੀ।
ਰ ਫਰੀ ਟਾਈਮ 'ਚ ਕੀ ਕਰਨਾ ਪਸੰਦ ਕਰਦੇ ਹੋ ਤੁਸੀਂ
ਫ੍ਰਰੀ ਟਾਈਮ 'ਚ ਤਾਂ ਵੈਸੇ ਜ਼ਿਆਦਾਤਰ ਫਰੀ ਟਾਈਮ' ਚ ਕੀ ਕਰਦਾ ਮੈਂ ਫਰੀ ਟਾਈਮ 'ਚ ਬਸ ਕੀ ਕਰੀਏ ਫ੍ਰੀ ਟਾਈਮ ਵੇਲੇ ਘੁੰਮਦੇ ਨੇ ਘਰ 'ਚ ਫੋਨ ਚਲਾ ਲਿਆ ਹਾਂਜੀ।
ਮਿਊਜ਼ਿਕ ਵਗੈਰਾ ਪਸੰਦ ਹੈ।
ਨਹੀਂ -ਨਹੀਂ ਮੈਨੂੰ ਮਿਊਜਿਕ ਵਗੈਰਾ ਫ੍ਰਰੀ ਟਾਈਮ 'ਚ ਮੈਂ ਫੋਨ ਚ ਚਲਾਨ
ਜ਼ਿਆਦਾਤਰ ਯੂਟਿਊਬ ਹੀ ਚਲਾਨਾ ਮੈਂ
ਚਲੋ ਵਧੀਆ ਹੋਂਦਾ। ਹੋਰ ਫਾਸਟ ਫੂਡ ਵਗੈਰਾ ਪਸੰਦ ਹੈ।
ਫਾਸਟ ਫੂਡ ਮੈਨੂੰ ਮਨਚੂਰੀਅਨ ਸਭ ਤੋਂ ਵਧੀਆ ਲੱਗਦੇ ਨੇ ਫਾਸਟ ਫੂਡ 'ਚ
ਹੋਰ ਏ ਸਪਰਿੰਗ ਰੋਲ ਮੋਮੋਜ਼ ਵਗੈਰਾ
ਏਵੀ ਚੰਗੇ ਲੱਗਦੇ ਨੇ ਲੇਕਿਨ ਸਭ ਤੋਂ ਵੱਧ ਕੇ ਮੈਨੂੰ ਮਨਚੂਰੀਅਨ ਚੰਗੇ ਲੱਗਦੇ ਨੇ ਇੱਕ ਇੱਕ ਵਾਰ ਅਸੀਂ ਵਿਆਹ ਤੇ ਗਏ ਸੀ ਕਿਸ ਉਹਦੇ ਕੋਲ ਸਾਰਾ ਕੁਛ ਸੀਗਾ ਮਤਲਬ ਉਹਨੇ ਮੋਮੋਸ ਕਰਾਏ ਹੋਏ ਸੀ ਵਿਆਹ ਚ ਵੀ ਵੱਡਾ ਮਤਲਬ ਖਾਸ -ਈ ਅਮੀਰ ਸੀ ਤੇ ਉਹਨਾਂ ਨੇ ਕਰਾਏ ਹੋਏ ਸੀ ਮਨਚੂਰੀਅਨ ਤੇ ਸਪਰਿੰਗ ਰੋਲ ਤੇ ਚੌਮੀਨ। ਮੋਮੋਜ ਉਹ ਨਹੀਂ ਸੀਗੇ ਸਪਰਿੰਗ ਰੋਲ ਸੀਗੇ ਸਿਰਫ ਮੋਮੋਜ ਸੀਗੇ। ਤੇ ਉਹਨੇ ਇੰਨੇ ਵਧੀਆ ਬਣਾਏ ਹੋਏ ਮੈ ਸਪਰਿੰਗ ਰੋਲ ਤੇ ਖਾਏ ਨੀ ਮੇਸ ਮਤਲਬ ਮਨਚੂ ਬਈ ਏਨੇ ਸਾਰੇ ਵਿਆਹ ਚ ਮੈ ਮਨਚੂਰੀਅਨ ਹੀ ਖਾਏ।
ਅੱਛਾ- ਅੱਛਾ।
ਤੇ ਰੋਟੀ ਚ ਮੈਂ ਦਾਲ ਚਾਵਲ ਖਾਦੇ ਨੇ ਉੱਥੇ।
ਅੱਛਾ ਚਲੋ ਵਦਿਆ ਹੈ।
ਹਾਂਜੀ, ਮੈਨੂੰ ਸਭ ਤੋਂ ਵਦਿਆ ਲੱਗਦੇ ਨੇ।
ਕਿਹੜੀ ਪਸੰਦ ਹੈ ਤੁਹਾਨੂੰ ਕੋਲਡ ਡਰਿੰਕ ਕਿਹੜੀ ਪਸੰਦ ਹੈ?
ਕੋਲਡ ਡਰਿੰਕ ਸਭ ਤੋਂ ਵਧ ਕੇ ਮੈਨੂੰ ਡਿਊ ਪਸੰਦ ਏ ਮਾਉਂਟੇਨ ਡਿਊ ਜਿਹੜੀ ਹੁੰਦੀ ਹੈ ਨਾ।
ਅੱਛਾ-ਅੱਛ ਗਰੀਨ ਵਾਲੀ
ਹਾਂਜੀ, ਗਰੀਨ ਵਾਲੀ ਉਹ ਬੋਹਤ ਵਦਿਆ ਲੱਗਦੀ ਹੈ ਮੈਨੂੰ।
ਟੇਸਟ ਅੱਛਾ ਹੈ -
ਹਾਂਜੀ - ਹਾਂਜੀ।
ਹੋਰ ਦੱਸੋ ਚਾਏ? ਹਾਂਜੀ। ਅੱਛ- ਅੱਛਾ
ਹਮ
ਹੋਰ ਦੱਸੋ ਕੁਛ ਆਪਣੇ ਬਾਰੇ?
ਬਸ ਕੀ ਦੱਸੀਏ। ਦੱਸਣ ਨੂੰ ਵੈਸੇ ਸਾਗ ਬੋ ਵਧੀਆ ਲੱਗਦਾ ਹੈ ਮੈਨੂੰ ਤਾਨੂ ਸਾਗ ਅੱਛਾ ਲੱਗਦਾ?
ਹਾਂਜੀ ਬਹੁਤ ਜਾਦਾ
ਅੱਛਾ
ਹੋਰ ਕੁਕਿੰਗ ਵਗੈ ਦਾ ਸ਼ੌਕ ਹੈ ਤੁਹਾਨੂੰ?
ਕੁਕਿੰਗ ਵਗੈਰਾ ਦਾ ਹਾਂਜੀ ਬਹੁ ਬਹੁਤ ਸ਼ੌਂਕ ਹੈ ਕੁਕਿੰਗ ਵਗੈਰਾ ਦਾ। ਬਣਾਉਣ ਦਾ ਤੇ ਮੈ ਮੈਂ ਸਭ ਸਾਗ ਨੂੰ ਛੱਡ ਕੇ ਮੈਂ ਸਭ ਕੁਝ ਬਣਾ ਲੈਣਾ ਤੇ ਇੱਕ ਸੋਇਆ ਚਾਪ ਨੂੰ ਛੱਡ ਕੇ।
ਅੱਛਾ-ਅੱਛਾ ਚਾਂਪਾਂ ਵਗੈਰਾ ਬਣਾ ਲੈਂਦੇ ਹੋ?
ਦਾਲ ਨੀ ਆਉਂਦੀ ਮੈਨੂੰ ਬਨਾਣਾ। ਐ ਨਹੀਂ ਆਂਦੀ ਬਾਕੀ ਸਾਰਾ ਕੁਛ ਆਂਦਾ ਹੈ। ਨਹੀਂ ਇਹ ਨਹੀਂ ਬਣਾ ਸਕਦਾ ਮੈਂ
ਅੱਛਾ, ਬਾਕੀ ਸਾਰੀ ਸਬਜ਼ੀਆਂ ਵਗੈਰਾ ਬਨਾ ਲੈਂਦੇ ਹੋ।
ਹਾਂਜੀ, ਬਾਕੀ ਇਹ ਚਾਮਪਾ ਵਗੈਰਾ ਅਸੀਂ ਕਦੇ ਬਣਾਈ ਵੀ ਨਹੀਂ ਨਾ ਤੇ ਬਣਾਨੀ ਵੀ ਨਹੀਂ ਆਂਦੀ।
ਔਰ ਮਿੱਠੇ 'ਚ?
ਮਿ ਮਿੱਠੇ ਚ ਮਿੱਠੇ ਚ ਸਮੈ ਜਿਵੇਂ ਉਹ ਹੁੰਦਾ ਹੈ ਨਾ ਕੜਾਹ ਹੁੰਦਾ ਨਾ ਜਿਦਾ
ਹਾਂਜੀ-ਹਾਂਜੀ
ਹੂੰਦਾ ਹੈ ਉ ਮੈਨੂੰ ਬੋ ਵਧੀਆ ਲੱਗਦੈ‌।
ਹਾਂਜੀ ਗੁਰਦੁਆਰੇ ਵਾਲਾ
ਹਾਂਜੀ - ਹਾਂਜੀ, ਓਹਦਾ ਤਾਂ ਸਵਾਦ ਹੀ ਨੀ ਆੰਦਾ ਗੁਰਦੁਆਰੇ ਵਾਲਾ ਓਹ ਤੇ ਵੱਖਰਾ ਹੀ ਹੁੰਦੈ।
ਹਾਂ
ਸਕਦਾ ਔਥੇ ਹੀ ਬਣਦਾ ਹੈ ਬਸ।
ਜਾਦਾ ਅੱਛਾ ਬੰਨਦਾ ਨਾ ਔਥੇ।
ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈ ਓਹ ਬਣਾਣ ਦਾ ਲੇਕਿ
ਹਾਂ ਓਦਾਂ ਦਾ ਨੀ ਬਣਦਾ
ਹਾਂਜੀ -ਹਾਂਜੀ, ਚਲੋ ਭੈਣ ਜੀ ਠੀਕ ਹੈ ਮੈਂ ਕਰਦਾ ਵਾਂ ਤੁਹਾਨੂੰ ਕੋਲ ਥੋੜ੍ਹੀ ਦੇਰ 'ਚ‌। ਮੈਂ ਕਿਹਾ ਕੋਲ ਕਰਦਾ ਮੈਂ ਥਾਨੂੰ ਥੋੜ੍ਹੀ ਦੇਰ ਚ।